ਹੈਲੋ -ਹੈਲੋ ਸਤਿ ਸ੍ਰੀ ਅਕਾਲ ਜੀ, ਬਾਪੂ ਜੀ। ਹਾਂਜੀ- ਹਾਂਜੀ ਵਧੀਆ ਤੁਸੀਂ ਸੁਣਾਓ? ਹਾਂਜੀ, ਘਰ ਸਭ ਠੀਕ- ਠਾਕ
ਹੋਰ ਕੀ, ਕਰ ਰਹੇ ਹੋ?
ਮੈਂ ਬਸ ਡਿਨਰ ਦੀ, ਤਿਆਰੀ ਕਰ ਰਹੀ ਸੀ।
ਅੱਛਾ-ਅੱਛਾ ਚਾਚੀ ਜੀ ਕੱਲ ਤੁਸੀਂ ਜਦਣ ਸਾਡੇ ਘੱਰ ਆਏ ਸੀ ਤੇ ਤੁਸੀਂ ਸੇਵੀਆਂ ਲੈ ਕੇ ਆਏ ਸੀ ਓ ਸੇਵੀਆਂ ਜਦ ਮੈਂ ਖਾਧੇ ਨਾ ਬੋਹਤ ਸਵਾਦ ਸੀ ਓ ਤੁਸੀਂ ਕਿਵੇਂ ਬਣਾਈਆਂ ਸੀ ਥੋੜ੍ਹਾ ਜੇਹਾ ਮੈਨੂੰ ਰੈਸਪੀ ਵਗੈਰਾ ਦੱਸ ਸਕਦੇ ਓ ਤੁਸੀਂ
ਹਾਂਜੀ-ਹਾਂਜੀ ਕਿਉਂ ਨੀ ਦੱਸਾਂਗੇ। ਬਸ ਹਾਂਜੀ-ਹਾਂਜੀ ਪੈਲੇ ਆਲੂ-ਪਿਆਜ਼ ਦੀ ਕਟਿੰਗ ਕਰਲੋ
ਅੱਛਾ ਜੀ।
ਓਸ ਤੋਂ ਬਾਦ ਆਲੂ-ਪਿਆਜ਼ ਫਰਾਈ ਕਰਕੇ ਓਦੇ ਵਿੱਚ ਟਮਾਟਰ ਪਾਦੋ ਨਾਲ ਸੇਵੀਆਂ ਰੋਸਟਡ ਸੇਵ
ਜੇੜਾ ਤੁਸੀਂ ਪਯਾਜ ਕੇਹਾ ਓ ਪਯਾਜ ਬਰੀਕ ਪਯਾਜ ਕੱਟੀਏ ਕਿੱਦਾਂ ਪਯਾਜ ਕੱਟਣਾ ਓ ਓ ਪਯਾਜ਼
ਅ ਨੀ-ਨੀ ਬਰੀਕ ਈ ਕੱਟਣਾ ਬਾਬੂ
ਅੱਛਾ-ਅੱਛਾ ਬ੍ਰੀਕ ਅੱਛਾ-ਅੱਛਾ ਜੀ ਤੇ ਉਸ ਤੋਂ ਬਾਦ ਕੀ ਕੇਹਾ ਤੁਸੀਂ ਆਲੂ ਰੋਸਟ ਕਰਨੇ ਐ।
ਆਲੂ ਔਰ ਪਯਾਜ ਬਰੀਕ-ਬਰੀਕ ਕਟਿੰਗ ਕਰਕੇ ਨਾ
ਅੱਛਾ ਜੀ।
ਓਦੇ ਉਤੇ ਈ ਨਾਲ ਟਮਾਟਰ ਨਾਲ ਹਰੀ ਮਰ ਚਾਂ ਪਾਾ ਲੋ ਤਨੀਆ ਪਾਾ ਲੋ।
ਅੱਛਾ ਜੀ ਤੇ ਏ ਪੈਲੇ ਓਏਲ ਵਿੱਚ ਫਰਾਏ ਕਰਨਾ ਏਨਾ ਸਾਰੇਆਂ ਨੂੰ
ਨੀ ਜਾਦਾ ਫਰਾਈ ਨੀ ਕਰਨਾ ਮਾੜਾ ਕੁ ਮ ਮਤਲਬ ਏਦਾਂ ਕਰਲੋ ਜਿੱਦਾਂ ਕਿ ਇੱਕ ਦੋ ਸਪੂਨ ਤੁਸੀਂ ਅਹ ਤੇਲ ਪ ਪਾਾਲੋ ਉਸ ਤੋਂ ਬਾਅਦ ਆਲੂ-ਪਿਆਜ਼ ਜੀਰਾ ਪਾ ਕੇ ਨਾ ਆਲੂ- ਪਿਆਜ ਫਰਾਈ ਕਢ ਲੋ ਨਾਲ ਫੇਰ ਥੋੜੇ ਜੇਹ ਇੱਕ-ਡੇਢ ਟਮਾਟਰ ਪਾ ਲੋ। ਤੇ ਜਦ ਐ ਜਦ ਐ ਫਰਾਈ ਹੋ ਜਾਣ ਤੇ ਫੇਰ ਓਸ ਤੋਂ ਬਾਅਦ ਨਮਕ ਪਾ ਦੋ, ਮਰਚਾਂ ਪਾ ਦੋ, ਹਲਦੀ ਪਾ ਦੋ।
ਅੱਛਾ ਜੀ।
ਹਾਂਜੀ।
ਤੇ ਸੇ
ਪਾਣੀ ਹਾਂਜੀ ਪਾਣੀ ਦਾ ਥੋੜ੍ਹਾ ਸਾਬ-ਕਿਤਾਬ ਹੁੰਦਾ ਜਿੱਦਾਂ ਤੁਸੀਂ ਸੇਮੀਆਂ ਲਈਆ ਮੰਨ ਲੋ ਤੁਸੀਂ ਸੇਮੀਆਂ ਲਈਆਂ ਇੱਕ ਗਲਾਸ ਲਯਾ ਤੁਸੀਂ ਤੇ ਸਵਾ ਗਿਲਾਸ ਤੁਆਡਾ ਪਾਣੀ ਦਾ ਮੇਜਰਮੈਂਟ ਹੋ ਜਾਂਦਾ ਏਦੇ ਚ
ਅੱਛਾ-ਅੱਛਾ।
ਹਾਂਜੀ ਜ਼ਿਆਦਾ ਨੀ ਪਾਣੀ ਪੈਂਦਾ ਇਦੇ ਚ।
ਅੱਛਾ ਥੋੜਾ ਈ ਪਾਣੀ ਪਏਗਾ ਜਿੰਨੀ ਸੇਮੀਆਂ ਆਪਾਂ ਲਿੱਤੀਆਂ ਓਨੇ ਈ ਓਨੇ ਈ ਗਲਾਸ
ਓ ਸਵਾ ਗੁ ਸਵਾ ਗੁਣਾ ਪਾਣੀ ਪੈਂਦਾ ਓਦੇ ਤੋਂ ਹਿਸਾਬ ਨਾਲ
ਅੱਛਾ-ਅੱਛਾ ਸਵਾ ਗੁਣਾ ਮਤਲਬ ਅਗਰ ਆਪਾਂ ਇੱਕ ਕੱਪ ਸੇਵੀਆਂ ਬਣਾ ਰਹੇ ਆ ਤੇ ਇੱਕ ਗਲਾਸ ਡੇਢ ਗਲਾਸ ਪਾਣੀ
ਨਹੀਂ ਡੇਢ ਤੇ ਜ਼ਿਆਦਾ ਹੋਜੇਗਾ ਬਾਬੂ ਅਹ ਮਤਲਬ ਸਵਾ ਸਵਾ ਗਲਾਸ ਬੋਤ ਹੈ ਓਦੇ ਵਿੱਚ
ਅੱਛਾ-ਅੱਛਾ। ਵੋ ਨਾ ਕੱਲ ਮੈਂ ਖਾਧੀ ਮੈਨੂੰ ਬੋਤ ਸਵਾਦ ਲੱਗੀ ਮੈਂ ਕਯਾ ਮੈਂ ਨਾ ਚਾਚੀ ਕੋਲ ਸਪੈਸ਼ ਲ ਨਾ ਰੈਸੀਪੀ ਪੁੱਛਾਂਗੀ ਇੰਨੀ ਸ ਸਵਾਦ ਬਨਾਈ ਏ ਕੁਛ ਏਦਾਂ ਕੁਛ ਏਦਾਂ ਹੁੰਦਾ ਨਾ ਤੁਹਾਡਾ ਪਿਆਰ ਵੀ ਉਦੇ ਵਿੱਚ ਪਿਆ ਹੁੰਦਾ ਐ।
ਹਾਂ ਓ ਤੇ ਹੈ ਦੇਖੋ ਪਿਆਰ ਨਾਲ ਤੁਸੀਂ ਖਾਧੀ ਵੀ ਐ ਬਨਾਈ ਵੀ ਸੀ ਪਿਆਰ ਨਾਲ ਬਨਾ ਔਰ ਖਾਧੀ ਵੀ ਤੁਸੀਂ ਪਿਆਰ ਨਾਲ ਐ ਤੇ ਫੇਰ ਅਪਨੇ ਆਪ ਵੀ ਟੇਸਟ ਤੇ ਆਨਾ ਈ ਸੀ ਨਾ।
ਬਿਲਕੁਲ ਨੀ ਐਕਚੁਲੀ ਮੈਂ ਕੱਲ ਖਾਧੀ ਤੇ ਮੈਨੂੰ ਬੋਤ ਸਵਾਦ ਲੱਗੀ ਮੈਂ ਮੈਂ ਕਯਾ ਮੰਮੀ ਨੂੰ ਵੀ ਕਯਾ ਮੈਂ ਕਿ ਮੰਮੀ ਐ ਦੇਖੋ ਕਿੰਨੀ ਸਵਾਦ ਬਨਾਈ ਆ ਚਾਚੀ ਨੇ ਤੇ ਮੰਮੀ ਕਹਿ ਵੀ ਸੀ ਮੰਮੀ ਕਹਿੰਦੇ ਕੋਈ ਨੀ ਤੂੰ ਪੁੱਛ ਲੈ ਆਪਾਂ ਵੀ ਬਨਾ ਕੇ ਦੇਖਾਂਗੇ ਪਰ ਸਵਾਦ ਓਵੇਂ ਜਾ ਤੇ ਨੀ ਆਏਗਾ ਕਿਉਂਕਿ ਸਾਨੂੰ ਤਾਂ ਪਤਾ ਨੀ ਚਾਚੀ ਕਿਵੇਂ ਬਨਾਂਦੇ ਐ ਤੇ ਨਾਲੇ ਓਨਾਂ ਦਾ ਪਿਆਰ ਵੀ ਵਿੱਚ ਪਿਆ ਹੋਇਆ ਬਾਕੀ ਜੋ ਜਿਵੇਂ ਬਨਾਵਾਂਗੇ, ਦੇਖਾਂਗੇ ਟਰਾਈ ਕਰਾਂਗੇ ਕਿੱਦਾਂ ਬਨ
ਹਾਂਜੀ, ਹਾਂਜੀ-ਹਾਂਜੀ। ਨਈ, ਤੁਸੀਂ ਅਗਰ ਸਿੱਖਨਾ ਚਾਂਦੇ ਓ ਤੇ ਮੈਂ ਤੁਹਾਨੂੰ ਸਿਖਾ ਵੀ ਦਾਂਗੀ ਕੋਈ ਏਦਾਂ ਦੀ
ਇਨੀ ਕੋਈ ਨੀ, ਇੱਕ ਵਾਰ ਅਸੀਂ ਨਾ ਪਹਿਲੇ ਬਨਾਂਦੇ ਆਂ, ਟਰਾਈ ਇੱਕ ਕਰਦੇ ਆਂ ਕਿ ਕਿੱਦਾਂ ਬਨ ਰੀ ਐ ਵੀ ਮੇਰੇ ਜਿਵੇਂ ਦੀ ਤੁਸੀਂ ਬਣਾਈ ਸੀ, ਉਵੇਂ ਦੀ ਬਣ ਰੀ ਐ ਜੇ ਬਣ ਗੀ ਫੇਰ ਤਾਂ ਠੀਕ ਐ ਨੀ ਤੇ ਫੇਰ ਦੁਬਾਰਾ ਤੁਹਾਨੂੰ ਫੋਨ ਕਰ ਲਾਂਗੀ।
ਬਿਲਕੁਲ ਜੀ ਬਿਲਕੁਲ, ਕਿਉਂ ਨੀ, ਕਿਉਂ ਨੀ। ਲੈ ਤੁਹਾਡੇ ਵਾਸਤੇ ਸਾਡੀ ਸੇਵਾ ਹਮੇਸ਼ਾ ਈ ਹਾਜ਼ਰ ਐ ਬਾਬੂ।
ਹਾਂਜੀ-ਹਾਂਜੀ, ਹੋਰ ਤੁਹਾਡੇ ਬੱਚੇ ਠੀਕ ਨੇ?
ਹਾਂਜੀ-ਹਾਂਜੀ, ਬੱਚੇ ਵੀ ਠੀਕ ਨੇ।
ਬੱਚੇ ਠੀਕ ਨੇ ਹੋਰ ਕਿੰਨੇ
ਹਾਂਜੀ, ਗਰਮੀ ਤੇ ਬੋਤ ਈ ਜਾਦਾ ਬੋਹਤ ਜਾਦਾ ਹੋਈ ਪਈ ਆ, ਉਧਰੋਂ ਦੀ ਲਾਈਟਾਂ ਇੰਨੀ ਤੰਗ ਕਰਦੀਆਂ ਨੇ। ਓਦੋਂ ਦੇ, ਓਦੋਂ ਦੇ ਸਾਰੇ, ਸਾਰੇ ਤੇ ਆਨ ਜਾਨ ਹੋਇਆ ਪਿਆ ਗਰਮੀਆਂ 'ਚ ਕਦੀ ਕੋਈ ਆ, ਰਯਾ, ਕਦੀ ਕੋਈ ਆ ਰਯਾ ਬਸ ਏਦਾਂ ਹੀ ਹੋ ਰਯਾ।
ਅੱਛਾ-ਅੱਛਾ, ਤੁਹਾਡੇ ਘਰ ਕੌਣ ਆਇਆ ਹੋਏਆ?
ਓ ਪਹਿਲੇ ਦੀਦੀ ਆਏ ਹੋਏ ਸੀ ਵੱਡੇ। ਮੇਰਠ ਵਾਲੇ ਓਨਾਂ ਦੀ ਫੈਮਿਲੀ ਆਈ ਹੋਈ ਸੀ ਪੂਰੀ ਹਾਂਜੀ, ਓਨਾਂ ਦੀ ਬਿਟ ਟਿਆ ਵੀ ਆਈ ਹੋਈ ਸੀ ਦਿੱਲੀ ਤੋਂ, ਨਾਲ ਬੱਚੇ ਵੱਚੇ ਆਏ ਹੋਏ ਸੀ। ਓ ਦਸ ਦਿਨ ਓ ਲਾ ਕੇ ਗਏ ਐ ਅਜੇ ਕੱਲ੍ਹ ਐ ਤੇ ਕੱਲ ਵੱਡੇ ਦੀਦੀ ਆ ਗਏ ਫਰੀਦਾਬਾਦ ਤੋਂ।
ਅੱਛਾ, ਤੁਹਾਡੇ ਘਰ ਤੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਫਿਰ ਤੇ।
ਹਾਂ, ਪੂਰੀ ਰੋਣਕਾਂ ਲੱਗੀਆਂ ਪਈਆਂ, ਜਿੱਦਾਂ ਲੱਗਦਾ ਵਿਆਹ ਵਾਲਾ ਘਰ ਹੋਇਆ ਹੋਵੇ ਸਾਡਾ।
ਮੈਂ ਤੇ ਹੱਸ ਰੀ ਸੀ ਮੈਂ ਕਯਾ, ਜੇ ਸਾਡੇ ਘਰ ਵਿਆਹ ਹੋਇਆ ਨਾ, ਸਾਨੂੰ ਤੇ ਲੋੜ ਈ ਨੀ ਪੈਨੀ।
ਬਿਲਕੁਲ ਅਪਨੇ ਈ ਬਥੇਰੇ ਹੋਨੇ ਨੇ ਉਸ ਟਾਈਮ ਤੇ।
ਹਾਂਜੀ, ਹਾਂਜੀ, ਹਾਂਜੀ ਬਿਲਕੁਲ। ਅਕੇ ਓਈ ਸਾਰੇ ਰਲ ਮਿਲ ਜਾਨ ਨਾ, ਫੇਰ ਕੈਨਾ ਰੌਨਕਾਂ ਬੋਤ ਲੱਗ ਜਾਂਦੀਆਂ ਨੇ।
ਹਾਂਜੀ, ਓਈ ਤੇ ਨਾ, ਰੌਣਕਾਂ ਵੀ ਤਾਂਹੀਆਂ ਲੱਗਦੀ ਜੇ ਸਾਰੇ ਘਰ ਹੋਣ।
ਬਿਲਕੁਲ-ਬਿਲਕੁਲ, ਓ ਬੱਚੇ-ਵੱਚੇ ਨਾਲ ਆਏ ਹੋਏ ਸੀ। ਛੁੱਟੀਆਂ ਵਿੱਚ ਆਏ ਹੋਏ ਸੀ ਬੱਚ ਬੱਚੇ ਨਾਲ ਕਦੀ ਕੁੱਛ ਖਾਨਾ ਐ, ਕਦੀ ਕੁੱਛ ਖਾਨਾ ਐ, ਏਹੀ ਲੱਗਿਆ ਰਹਿੰਦਾ ਬਸ।
ਅੱਛ ਪਰ ਗਰਮੀ ਤੇ ਫਿਰ ਰਸੋਈ ਵਿੱਚ ਸੀ ਪੂਰਾ ਦਿਨ ਤੇ ਤੁਹਾਨੂੰ ਉ
ਹਾਂਜੀ, ਬਸ ਰਲ ਮਿਲ ਕੇ ਹੀ ਹੋ ਰਲ ਮਿਲ ਕੇ ਹੀ ਹੋ ਜਾਂਦਾ ਨਾਲ। ਸਾਰੇ ਰਲ ਮਿਲ ਕੇ ਲੱਗ ਜਾਂਦੇ ਹੈ। ਕੋਈ ਨੀ ਦੀਦੀ ਹਾਂਜੀ-ਹਾਂਜੀ ਜੇਠਾ ਣੀ, ਦੀਦੀ ਵਗੈਰਾ ਨਾਲ ਲੱਗ ਜਾਂਦੇ ਆ ਰਲ ਮਿਲ ਕੇ ਪਤਾ ਫੇਰ ਸਾਰੇ ਕੱਠੇ ਹੋਏ ਆ ਤੇ ਫਿਰ ਸਾਰੇ ਰਲ-ਮਿਲ ਕੇ ਹੀ ਕਰ ਲੈਂਦੇ ਆ।
ਅੱਛਾ-ਅੱਛਾ, ਫੇਰ ਤੇ ਤੁਸੀ ਉਹਨਾ ਨੂੰ ਵੀ ਸੇਵੀਆ ਬਣਾ ਕੇ ਖਵਾਦੀ ਹੋਣੀਐ।
ਹਾਂਜੀ-ਹਾਂਜੀ, ਉਹਨਾਂ ਨੂੰ ਵੀ ਤੈਨੂੰ ਦੇਨ ਆਈ ਸੀ ਤੇ ਪਹਿਲੇ ਉਹਨਾਂ ਨੂੰ ਵੀ ਖਵਾ ਕੇ ਉਹ ਵੀ ਕਹਿੰਦੇ-ਕਹਿੰਦੇ ਬਹੁਤ ਵਧੀਆ ਵ ਨਿਆ ਮੈਂ ਕਿਹਾ ਕੋਈ ਹਾਂਜੀ ਕਹਿੰਦੇ ਬ ਕਹਿੰਦੇ ਆਪਾਂ ਵੀ ਬਣਾਨੇ ਆ ਪਰ ਏਦਾ ਇੱਕ ਇੱਕ ਦਾਣਾ ਨੀ ਨਿਖਰਦਾ, ਜਿੱਦਾਂ ਤੁਸੀਂ ਬਣਾਈ ਹੈ।
ਹਾਂਜ ਨੀ ਉਹ ਸੇਵੀਆਂ ਦਾ ਦ ਮਤਲਬ ਬਿਲਕੁਲ ਹੀ ਦੀ ਅਲੱਗ ਹੀ ਦਿਖ ਰਹੀਆ ਸੀ। ਸੇਵੀਆ ਬਣੀਆ ਹੋਈਆ ਮਤਲਬ ਪਿਆਜ ਸਭ ਕੁਛ ਮਿਕਸਅਪ ਸੀ ਮਤਲਬ ਇਜ ਲੱਗ ਹੀ ਨੀ ਰਿਹਾ ਸੀ ਕਿ ਤੁਸੀਂ ਪਿਆਜ ਪਾਇਆ, ਟਮਾਟਰ ਪਾਇਆ ਉਹਦੇ ਵਿੱਚ ਮਸਾ ਲੈ ਇਨ੍ਹੀਂ ਉਭਰ ਕੇ ਆ ਰਹੇ ਸੀ ਸਵਾਦ ਇਨ੍ਹਾ ਅਲਗ ਸੀ ਅ ਜੇ ਆਪਾਂ ਖੁਸ਼ਬੂ ਲੈ ਰਹੇ ਸੀ ਤੇ ਬੌਤ ਸੋਹਣੀ ਸੀ।
ਹਮ ਉਹ ਨਾ ਬਾਦ ਚੋਂ ਪਤਾ ਕੀ ਕਰਨਾ ਹੁੰਦਾ ਜਿੱਦਾ ਬਣ ਗਈਆ ਨਾ ਸਾਡੀਆ ਤੇ ਬਾਦ ਚੋ ਮੈਗੀ ਮਸਾਲਾ ਪਾ ਦੋ ਉੱਪਰ ਦੀ। ਉਹ ਫਿਰ ਹੋਰ ਫਲੇਵਰ ਨਿਕਲ ਕੇ ਆਦਾ ਜਿੱਦਾ ਦੀ।
ਅੱਛਾ-ਅੱਛਾ ਮੇਨ ਤੇ ਮੈਗੀ ਮਸਾਲੇ ਦੇ ਟੇਸਟ ਸੀ ਪਰ ਅੱਛਾ ਤੇ ਤੁਸੀਂ ਮਸਾਲੇ ਕਿਹੜੇ ਪਏ ਸੀ ਨਮਕ ਪਾਇਆ ਸੀ, ਹਲਦੀ ਵੀ ਪਾਈ ਸੀ ਤੁਸੀਂ?
ਹਾਂਜੀ ਥੋੜ੍ਹੀ ਜਿਹੀ ਮਾਈਨਰ ਜੀ ਹਲਦੀ ਪੈਂਦੀ ਹੈ ਜਾਦਾ ਨੀ।
ਅੱਛਾ-ਅੱਛਾ ਹਮ ਤਾਂ ਕਿ ਵੈ ਵਾਦੀ ਨਾ ਹੋਏ ਮਤਲਬ ਸਰੀਰ ਵਿੱਚ। ਸ ਸਹੀ ਰਹੇ ਬੋਡੀ ਵੀ ਹਨਾ ਤੇ ਸੇਵੀਆ ਕਿੰਨੀ ਟਮ ਮਤਲਬ ਵੈਸੇ ਬਾਜ਼ਾਰੋਂ ਪਾ ਲੈਣ ਜਈਏ ਤੇ ਉਹਨਾਂ ਨੂੰ ਕੀ ਕਹੀਏ ਸੀ ਵੀ ਰੋਸਟਿਡ ਸੇਵੀਆ ਦੇ
ਰੋਸਟਿਡ ਸੇਵੀਆ ਦੇਦੋ ਅਗਰ ਜਿੱਦਾ ਬਾ ਬਾਜ਼ਾਰੋ ਨਈ ਮਿਲ ਪਾਦੀ ਕਈ ਵਾਰੀ ਹੋ ਜਾਂਦਾ ਵੈਸੇ ਤੇ ਮਿਲ ਜਾਂਦੀ ਅੱਜ ਕੱਲ। ਲੇਕਿਨ ਅਗਰ ਨਈ ਮਿਲ ਪਾਂਦੀ ਨਾ ਤੇ ਓਦਾ ਤੁਸੀਂ ਪੰਜ ਮਿੰਟ ਵੀ ਨਈ ਲੱਗਦੇ ਘਰ ਰੋਸਟ ਕਰ ਲਓ ਕੜਾਹੀ ਵਿੱਚ ਜਿੱਦਾਂ ਕਢਾਈ ਰੱਖੀ ਗੈਸ ਤੇ ਉਹ ਜਿੱਦਾਂ ਥੋੜ੍ਹੀ ਜਿਹੀ ਹੀਟ ਹੋਈ ਹੈ ਉਹਨੂੰ ਤੁਸੀਂ ਸੇਵੀਆ ਨੂੰ ਮੇਜਰਮੈਂਟ ਕਰਕੇ ਪਾ ਦੋ।
ਅੱਛਾ-ਅੱਛਾ ਅੱਛਾ-ਅੱਛਾ ਮਤਲਬ ਜਿੱਦਾ ਬਾਜ਼ਾਰੋ ਨੀ ਮਿਲ ਰਹੀ ਫੇਰ ਆਪਾ ਘਰ ਕਿੱਦਾ ਬਣਾਵਾਂਗੇ ਉਹਨੂੰ।
ਜਿੱਦਾਂ ਤੁਸੀਂ ਮ ਸੇਵੀਆ ਬਜ਼ਾਰੋ ਨਾ ਸਿੰਪਲ ਵੀ ਮਿਲ ਜਾਂਦੀਆ ਨੇ ਜਿੱਦਾ ਬਿਨਾ ਰੋਸਟ ਚਿੜਦੀ ਤੇ ਉਹਨੂੰ ਤੁਸੀਂ ਮਤਲਬ ਜਿੱਦਾਂ ਤੁਹਾਡਾ ਮੇਜਰਮੈਂਟ ਹੈ ਇੱਕ ਗਿਲਾਸ ਹੈ ਜਾਂ ਉਹ ਤਾਂ ਤੁਹਾਡੇ ਆਪਣੇ ਮੈਂਬਰ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਵੀ ਜਾਦਾ ਚਾਹੀਦੀ ਹੈ ਤੇ ਜਾਦਾ ਪਾ ਲੋ ਘੱਟ ਚਾਹੀਦੀ ਹੈ ਤੇ ਫਿਰ ਘੱਟ ਪਾ ਲੋ।
ਅੱਛ ਅੱਛਾ-ਅੱਛਾ ਮਤਲਬ ਸੇਵੀਆ ਆਪਾ ਚਲੋ ਘਰ ਵੀ ਨਿਕਲ ਜਾਂਦੀਆ ਨੇ ਹੋ ਹੀ ਜਾਂਦਾ ਸੇਵੀਆ ਦਾ ਤਾਂ ਫੇਰ।
ਹਾਂਜੀ-ਹਾਂਜੀ ਕਈ ਵਾਰ ਪਤਾ ਕੀ ਹੁੰਦਾ ਹੈ ਜਿਵੇਂ ਬਰਸਾਤਾਂ ਦਾ ਮੌਸਮ ਹੁੰਦਾ ਤੇ ਫੇਰ ਸੇਵੀਆ ਵਿੱਚ ਨਾ ਕੀੜਾ ਵੀ ਪੈ ਜਾਂਦਾ। ਤੇ ਫੇਰ ਆਪਾਂ ਲੋਕੀ ਪਤਾ ਕੀ ਕਰਦੇ ਆ ਉਹਨੂੰ ਨਾ ਰੋਸਟ ਕਰਕੇ ਨਾ ਅਸੀਂ ਅ ਸਟੋਕ ਵੀ ਕਰ ਸਕਦੇ ਆ ਬਾਬੂ।
ਅੱਛਾ ਸਟੋਕ ਕਰਕੇ ਰੱਖ ਸਕਦੇ ਆਂ ਉਸ ਚੀਜ਼ ਨੂੰ?
ਹਾਂਜੀ, ਹਾਂਜੀ ਸਟੋਕ ਕਰਕੇ ਅਸੀਂ ਬੰਦ ਬੰਦ ਕਰਕੇ ਅਸੀਂ ਰੱਖ ਖ ਸਕਦੇ ਆਂ ਓਦੇ ਵਿੱਚ ਨਾ ਫਿਰ ਕੀੜਾ ਵਗੈਰਾ ਨਈ ਪੈਂਦਾ।
ਅੱਛਾ ਉਸ ਤੋਂ ਬਾਅਦ ਪਏਗਾ ਈ ਨੀ ਕੀੜਾ ਚਾਏ ਜੋ ਮਰਜ਼ੀ ਹੋ ਜੇ ਜੇ ਜਿੰਨਾ ਟਾਈਮ ਮਰਜ਼ੀ ਪਈ ਰਏ ਫਿਰ ਸੇਵੀਆਂ।
ਬ ਜ਼ਿਆਦਾ ਤੇ ਦੇਖੋ ਨੀ ਅ ਘੱਟੋ ਘੱਟ ਤਿੰਨ ਮੀਨੇ ਤੇ ਚੱਲ ਸਕਦੀ ਐ।
ਅੱਛਾ ਅੱਛਾ ਤਿੰਨ ਮੀਨੇ ਨਈ ਠੀਕ ਐ ਫੇਰ ਤੇ ਦੇਖੋ ਆਪਾਂ ਵੀ ਕਿੰਨਾ ਕੁ ਟਾਈਮ ਬਣਾਣਾ ਜ਼ਿਆਦਾ ਤੇ ਨਈ ਬਣਾਂਦੇ। ਹਫ਼ਤੇ ਚ ਇੱਕ ਵਾਰ ਹੋ ਗਿਆ ਵੀ ਫੇਰ ਓ ਟੇਸਟ ਕਰਕੇ ਏ ਤੇ ਮੈਂ ਪੈਲੀ ਵਾਰ ਈ ਖਾਧੀ ਸੀ ਸਾਡੇ ਘਰ ਚ ਕਦੀ ਬਣੀਆਂ ਈ ਨਈ ਨਾ ਮੰਮੀ ਨੂੰ ਕ ਆਂਦੀ ਨੀ ਬਣਾਣੀ ਤੇ ਤੁਸੀਂ ਦੇ ਕੇ ਗਏ ਸੀ ਫੇਰ ਜਦ ਮੰਮੀ ਓਰ ਮੈਂ ਖਾਧੀ ਇੰਨੀ ਸਵਾਦ ਲੱਗੀ
ਮੈਂ ਵੀ ਦੱਸਾਂ, ਮੈਂ ਵੀ ਦੱਸਾਂ ਬਾਬੂ ਪਤਾ ਕੀ ਹੋਇਆ ਮੈਂ ਵੀ ਆਪਣੇ ਪੇਕੇ ਕੇ ਗਈ ਸੀ ਨਾ ਮੇਰੀ ਭਰਜਾਈ ਨੇ ਵੀ ਮੈਨੂੰ ਖਵਾਈ ਸੀ ਤਾਂ ਮੈਂ ਓਥੋਂ ਸਿੱਖੀ ਸੀ। ਤੇ ਮੈਨੂੰ ਬੌ ਵਧੀਆ ਲੱਗੀਆਂ ਸੀ ਫਿਰ ਮੈਂ ਕਿਆ ਚਲੋ ਮੈਂ ਵੀ ਟ ਟਰਾਈ ਕਰਨੀ ਆ ਫੇਰ ਤਾਂ ਹੀ ਹੋਏਗਾ।
ਹਾਂਜੀ ਨਈ ਮੈਨੂੰ ਵੀ ਬੌ ਸਵਾਦ ਲੱਗੀ ਸੀ ਮੈਂ ਕਿਆ ਮੈਂ ਚਾ ਚਾਚੂ ਕੋ ਨਾ ਸਪੈਸ਼ਲ ਰੈਸਿਪੀ ਪੁੱਛਾਂਗੀ ਵੈਸੇ ਨਾ ਕੱਲ ਮੈਂ ਆਣ ਈ ਲੱਗੀ ਸੀ ਤੇ ਫੇਰ ਮੈਂ ਦੇਖਿਆ ਵੀ ਤਾਡੇ ਘਰ ਨਾ ਕੋਈ ਆ ਈ ਰਿਆ ਸੀ ਮਤਲਬ ਬੱਚ ਜੇ ਸੀਗੇ ਫੇਰ ਮੈਂ ਕਿਆ ਪਤਾ ਨੀ ਕੋਈ ਆਇਆ ਹੋਏਗਾ ਜਦੋਂ ਤੁਸੀਂ ਸੇੰਵੀਆਂ ਦੇ ਕੇ ਗਏ ਤਾਂ ਵੀ ਮੈਂ ਤੁਆਨੂੰ ਪੁੱਛਣਾ ਭੁੱਲ ਗਈ ਵੀ ਤਾਡੇ ਘਰ ਕੋਈ ਆਇਆ ਹੋਇਆ? ਫਿਰ ਅੱਜ ਮੈਂ ਆਣ ਲੱਗੀ ਸੀ ਫੇਰ ਮੈਂ ਦੇਖਿਆ ਕੋਈ ਜਾ ਰਿਆ ਅੰਦਰ ਨਈ ਐਂਜ ਚੰਗਾ ਨੀ ਲੱਗਦ ਕੈਨਾ ਤਾਡੇ ਘਰ ਮੈਂ
ਕੋਈ ਨੀ ਫਿਰ ਕੀ ਹੋਇਆ ਆਪਣੇ ਈ ਨੇ ਓ ਵੀ ਆਪਣੀ ਐ ਤੁਸੀਂ ਵੀ ਆਪਣੇ ਓ ਏਦਾਂ ਦੀ ਕੋਈ ਗੱਲ ਨੀ ਐ
ਹਾਂਜੀ ਨੀ ਫੇਰ ਮੈਨੂੰ ਥੋੜੀ ਸ਼ਰਮ ਜੀ ਆ ਗਈ ਮੈਂ ਕਿਆ ਨਈ ਮੈਂ ਨਾ ਫੋਨ ਕਰਕੇ ਪੁੱਛ ਚਾਚੀ ਨੂੰ ਵੀ ਤੁਸੀਂ ਕਿਵੇਂ ਬਣਾਈਆਂ ਸੀ? ਇੰਨੀ ਸਵਾਦ ਸੀ, ਬਹੁਤ ਸਵਾਦ ਸੀ ਬੌਤ ਜਾਦਾ ਸਵਾਦ ਸੀ ਮਤਲਬ ਮ ਤੋਂ ਨਾ ਉਤਰ ਨਈ ਰਈ ਸੀ ਮੈਂ ਕਿਆ ਮੈਂ ਕੇਆ ਮੈਂ ਨਾ ਚਾਚੀ ਨੂੰ ਫੋਨ ਕਰਾਂਗੀ ਉਸ ਵੇਲੇ ਜਦ ਪਾ ਬਣਾ ਲਿਓ। ਏ ਤੇ ਹੁਣ ਕੁਛ ਸੀ ਨੀ ਬਣਾਣ ਵਾਸਤੇ ਮੰਮੀ ਕੈਂਦੇ ਵੀ ਨਾ ਚਾਚੂ ਨੂੰ ਫੋਨ ਕਰਕੇ ਪੁੱਛ ਲੈ ਵੀ ਕਿੱਦਾਂ ਤੁਸੀਂ ਬਣਾਈਆਂ ਸੀ ਸੇਵੀਆਂ। ਤੇ ਹਾਂਜੀ ਅਸੀਂ ਓਈ ਬਣਾਣ ਲੱਗੇ ਸੀ ਅਸੀਂ ਕੇਆ ਚਲੋ ਆਪਾਂ ਵੀ ਟਰਾਈ ਕਰਦੇ ਆਂ ਤੇ ਰੈਸਿਪੀ ਵਗੈਰਾ ਪੁੱਛਦੀ ਆਂ ਟੇਸਟ ਤੇ ਮੈਨੂੰ ਪਤਾ ਉਵੇਂ ਦਾ ਨਈ ਆਏਗਾ ਕਿਉਂਕਿ ਜੋ ਚ ਚਾਚੀ ਦੇ ਟੇਸਟ ਵਿੱਚ ਸਵਾਦ ਸੀ ਓ ਸਾਡੇ ਅ ਹੱਥ ਵਿੱਚ ਕਿਵੇਂ ਆਏਗਾ।
ਨਈ ਨੀ ਏਦਾਂ ਦੀ ਇਦ ਇਦਾਂ ਦੀ ਨੀ ਗੱਲ ਐ ਟਰਾਈ ਕਰੋ ਸਭ ਕੁਛ ਹੁੰਦਾ ਏ ਏਦਾਂ ਨੀ ਐ ਤੁਸੀਂ ਟਰਾਈ ਕਰੋ ਅਗਰ ਫੇਰ ਵੀ ਤਾਨੂੰ ਕੋਈ ਦਿਕ ਕਤ ਆਂਦੀ ਐ ਮੈਨੂੰ ਤੁਸੀਂ ਬੁਲਾ ਲੈਣਾ ਕੋਈ ਗੱਲ ਨੀ।
ਠੀਕ ਠੀਕ ਏ ਚਾਚੀ ਜੀ ਓਕੇ ਓਕੇ ਜੀ ਸਾਸ਼੍ਰੀਆਕਾਲ।
ਸਾਸ਼੍ਰੀਆਕਾਲ ਜੀ।